ਹੈਲੋ। ਸਸ ਸ੍ਰੀ ਕਾਲ ਜੀ।
ਕੀ ਹਾਲ ਏ? ਠੀਕ ਓ?
ਹਾਂਜੀ ਵਧੀਆ।
ਪਰਵਾਰ ਠੀਕ ਏ।
ਹਾਂ, ਸਭ ਵਧੀਆ।
ਮੰਮੀ ਵਗੈਰਾ, ਬਾਲ-ਬੱਚੇ ਠੀਕ ਨੇ?
ਹਾਂ, ਬਾਲ-ਬੱਚੇ ਵੀ ਠੀਕ ਨੇ।
ਚਲੋ ਵਧੀਆ। ਕੰਮ-ਕੁਮ ਨੀ ਲੱਗੇ ਅੱਜ?
ਕੰਮ ਓਨ ਲੱਗਾ ਹੀ ਥੋੜਾ ਜਾ। ਨਾਸ਼ਤਾ ਕਰਦੇ ਸੀ।
ਆਪਣਾ, ਕੀ ਕਾਰੋਬਾਰ ਕੀ ਏ ਆਪਣਾ?
ਕੰਮ ਆਪਨਾ ਐ ਯਯਈ ਏ ਸਟੀਲ ਦਾ। ਬਰਤਨ ਬਨਾਈ ਦੇ ਨ, ਲੋਟਾ ਵਗੈਰਾ।
ਅੱਛਾ, ਕੰਮ ਠੀਕ ਚੱਲ ਰਿਐ ਯਾਂ ਢਿੱਲੈ?
ਹਜੇ ਮੰਦੈ ਥੋੜਾ ਜਿਆ। ਏੱਕ ਦੋ ਮੀਂਨ੍ਹੇ ਐਂਝ ਈ ਰਏਗਾ, ਅਗਲਾ ਮੀਂਨ੍ਹਾ ਵੀ। ਉਸ ਤੋਂ ਬਾਦ ਸੈੱਟ ਹੁੰਦੈ ਥੋੜਾ।
ਹਾਂ, ਤੇ ਰੇਟ ਵੀ ਮੈਂ ਸੁਣਿਐ ਕਾਫੀ ਵੱਧ ਗਏ ਨੇ।
ਹਾਂ ਮਾਰਕੀਟ 'ਚ ਮ ਰੇਟ ਤੇ ਬੋਹੋਤ ਜਿਆਦਾ ਵੱਧਦੇ ਪੈ ਨ।
ਹੈਨਾ, ਹਾਂ। ਹੋਰ ਆਪਣੇ ਕਿ ਤੁਸੀ ਆਪਣਾ ਭਰਾ ਵੀ ਐ ਤੁਆਡਾ ਨਾਲ ਕੰਮ ਤੇ?
ਹਾਂ ਛੋਟਾ ਐ ਨਾ ਏੱਕ।
ਅੱਛਾ, ਓ ਵੀ ਨਾਲ ਈ ਕਰਦੈ।
ਹਾਂ।
ਚਲੋ ਵਧੀਆ ਗੱਲ ਏ। ਤੇ ਓਧਰ ਬਿਜਲੀ-ਬੁਜਲੀ ਦਾ ਕੀ ਚੱਕਰ ਏ, ਠੀਕ ਆ ਰੀ ਏ ਯਾਂ?
ਬਿਜਲੀ ਠੀਕ ਹੈ। ਬਸ ਆਂਦੀ ਜਾਂਦੀ ਰੈਂਦੀ ਏ ਨ।
ਤੇ ਏ ਹੁਣ ਤੁਸੀ ਜੜਾ ਇਸ਼ਟੀਲ ਦੇ ਭਾਂਡਿਆਂ ਦਾ ਕਰਦੇ ਓ ਕੰਮ ਆਪਣਾ ਕੋਈ ਓ ਫੈਕਟਰੀ-ਫੁਕਟਰੀ ਏ? ਫੈਕਟਰੀ ਇੱਚ ਕਰਨਾ ਪੈਂਦੈ ਯਾਂ ਕਿਸ ਤਰਾਂ?
ਹਾਂਜੀ ਬਸ ਐ ਮਸ਼ੀਨਾਂ ਤੇ ਲਗਾਇਆ ਐਯਾ, ਹਾਂਜੀ। ਏੱਕ ਅੱਧੀ ਮਸ਼ੀਨ ਹੈਗੀ ਏ ਓਦੇ ਤੇ ਕਰੀਦੈ।
ਛੀ, ਠੀਕ ਐ। ਕਿਸ ਤਰਾਂ ਮਤਲਬ ਕੀ, ਕੀ ਪ੍ਰੋਸੀਜ਼ਰ ਹੁੰਦੈ ਮੈਨੂੰ ਦੱਸੋ ਥੋੜਾ ਜਾ। ਅਸੀ ਵੀ ਸੋਚ ਰੇ ਆਂ ਵਈ ਕੋਈ ਨਾ ਕੋਈ ਕੰਮ ਨਾ ਨਾਲ ਕਰੀਏ।
ਬਸ ਏੱਕ ਲੇਥ ਮਸ਼ੀਨ ਹੋਂਦੀ ਏ।
ਅੱਛਾ।
ਆਪਣਾ ਓਦੇ 'ਤੇ ਬਨਦੈ ਡਾਈ ਬਨਵਾਨੀ ਪੇਂਦੀ ਏ।
ਠੀਕ ਏ ਓਰੇ 'ਚ ਚਮਕ
ਓਰੇ 'ਚ ਚਮਕ ਕਿਸ ਤਰਾਂ ਆ ਜਾਦੀ ਏ ਲੋਟੇ ਵਿੱਚ? ਚਮਕ ਫੇਰ ਓ ਆਂਦੀ ਏ ਪੈਲੇ ਮਾਲ ਨੂੰ ਤੇਜਾਬ ਏੱਚ ਧੋਈਦੈ।
ਅੱਛਾ।
ਉਸ ਤੋਂ ਬਾਦ ਏਕ ਮਸ਼ੀਨ ਹੁੰਦੀ ਏ ਹੋਰ, ਸਾਡੇ ਓਦੇ 'ਚ ਅੱਡਾ ਬੋਲਦੇ ਨੇ।
ਅੱਛਾ।
ਗ੍ਰੈਂਡਰ ਮਸ਼ੀਨ ਆਖਣ
ਠੀਕ ਐ। ਅਰੇ ਮੈਂ ਤੁਆਨੂੰ ਉੱਥੇ ਬੂੜੀਆ ਬੂੜੀਏ ਵੀ ਵੇਖਿਆ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਓ ਤੁਸੀਂ ਮੇਰੇ ਖਿਆਲ ਯਾਂ ਕੋਈ ਹੋਰ ਦੇਖਿਆ ਸੀ ਮੈਨੂੰ ਯਾਦ ਨੀਂ ਆ ਰਿਯਾ।
ਜਾਈਦਾ-ਜਾਈਦਾ।
ਅੱਛਾ ਹਾਂ, ਜੋੜਿਆਂ ਦੀ ਸੇਵਾ ਚ ਮੇਰੇ ਖਯਾਲ ਤੁਸੀਂ ਸੀ, ਹਨਾ?
ਮਾਲਕ ਕਿਰਪਾ ਕਰਦਾ, ਬੁਲਾਂਦੈ।
ਹਾਂ, ਸ਼ੁਰੂ ਤੇ ਹੋਰ ਵੀ
ਹੋਰ ਵੀ ਕਿਤੇ ਜਿਸ ਤਰ੍ਹਾਂ ਸਮਾਗਮ ਵਗੈਰਾ ਹੋਵੇ, ਓਥੇ ਵੀ ਜਾਂਦੀ ਹੈ ਤੁਆਡੀ ਟੀਮ? ਹਾਂਜੀ-ਹਾਂਜੀ, ਓ ਫਿਰ ਬੁਲਾਂ ਦੇਨ ਤੇ ਜਾਈਦਾ ਨਈ ਤੇ ਨਈ।
ਅੱਛਾ, ਚਲੋ ਵਧੀਆ ਤੇ ਕੋਈ ਨੀ ਕਦੀ ਲੋੜ ਹੋਵੇ ਦਸਨਾ, ਮੈਂ ਵੀ ਆ ਜਾਵਾਂਗਾ ਸੇਵਾ ਤੇ
ਹਾਂਜੀ, ਜ਼ਰੂਰ।
ਤੇ ਘਰ ਨੀਂ ਆਏ ਬੋਤ ਚਿਰ ਹੋ ਗਿਆ ਤੁਸੀਂ।
ਬਸ ਚੱਕਰ ਨਈਂ ਲੱਗੇਆ ਓਸ ਪਾਸੇ ਤੇ ਥੋੜਾ ਤਬੀਯਤ ਜੀ ਠੀਕ ਨੀਂ ਚੱਲ ਰੀ ਸੀ।
ਵਧੀਆ। ਏਧਰ ਸਾਡੇ ਸਾਡੇ ਵੱਲ ਤੇ ਲਾਈਟ ਆ ਜਾ ਰਈ ਏ ਯਾਰ?
ਲਾਈਟ ਤੇ ਚੱਲ ਰਈ ਏ ਹਾਂ, ਏਥੇ ਸਾਡੀ ਕੱਲ ਤੰਗ ਕਰਦੀ ਪੀ ਸੀਂ।
ਹੂੰ, ਮੌਸਮ ਵੀ ਥੋੜਾ ਬਰਸਾਤੀ ਹੋਈਆ ਦੈ।
ਹਾਂਜੀ। ਠੰਡਾ ਮੌਸਮ ਹੋਈਆ ਪਿਆ।
ਹਾਂ, ਤੇ ਤੁਸੀਂ ਜਗਾਦਰੀ ਚ ਈ ਹੁੰਦੇ ਓ ਯਾਂ ਕਿਸ ਤਰਾਂ?
ਜਗਾਦਰੀ ਜਗਾਦਰੀ।
ਜਗਾਦਰੀ ਦੇ ਈ ਓ, ਠੀਕ ਐ। ਠੀਕ ਐ ਓਈ ਮੈਂ ਏਕ ਵਾਰੀ ਤੂਆਨੂੰ ਉੱਥੇ ਵੇਖਿਆ ਗੁਰਦੁਆਰੇ ਤੇ ਮੈਂ ਕੇਆ ਵੀ ਪਤਾ ਨੀ ਜਗਾਦਰੀ ਦੇ ਨੇ ਯਾਂ ਕਿਸੇ ਪਿੰਡ ਤੋਂ ਆਂਦੇ ਨੇ। ਠੀਕ-ਠੀਕ ਆਓ ਕਦੀ ਘਰ, ਚੱਕਰ ਲਾਓ।
ਜ਼ਰੂਰ ਲਾਵਾਂਗਾ ਜੀ, ਜ਼ਰੂਰ।
ਹੈਨਾ?
ਸਮਾਂ ਨਿਕਾਲ ਕੇ ਜਰੂਰ
ਹਾਂ, ਪਰਵਾਰ ਦੇ ਨਾਲ ਆਓ ਤੁਸੀਂ ਬਾਲ ਬੱਚੇ ਨਾਲ।
ਹਾਂਜੀ-ਹਾਂਜੀ।
ਹੈਨਾ?
ਹੋਰ, ਤੁਸੀਂ ਸੁਨਾਓ?
ਬਸ ਅੱਜ ਬਰਸਾਤ ਕਰਕੇ ਘਰ ਈ ਬੈਠੇ ਆਂ ਹੋਣੇ ਦੇਖਦੇ ਆ ਨਾਸਤਾ ਕਰਦੇ ਆ ਪਕੌੜੇ-ਪਕੁੜੇ ਬਨਾਨੇ ਆ, ਆਲੂ ਦੇ ਔਰ ਗੋਭੀ ਦੇ।
ਅੱਛਾ-ਅੱਛਾ, ਹਾਂ ਐ ਮੌਸਮ ਐ ਮੌਸਮ 'ਚ ਤੇ ਚਲਦੇ ਨਾ।
ਹਾਂ।
ਮੈਂ ਵੀ ਅੱਜ ਇੱਕ ਨਵੀਂ ਡਿਸ਼ ਬਣਵਾਈ ਸੀ। ਖਾਲੀ ਆਪਣੇ ਵਾਸਤੇ ਹੀ ਬਈ ਉਹ ਹੈਗਾ ਵੀ ਕੋਈ ਓ ਆਂਦਾ ਪੈਕੇਟੇ ਚ ਆਦਾ ਕੁਛ।
ਅੱਛਾ।
ਕੋਈ ਨੋਟਸ ਪਤਾ ਨਹੀਂ ਕੀ ਬੋਲਦੇ ਨੇ ਉਹਨੂੰ ਉਹੀ ਬਣਾਨਾ ਪੈਂਦਾ।
ਅੱਛਾ।
ਓਈ ਏ ਹੁੰਦੀ ਏ ਉਹ ਛੱਲੀਆਂ ਜਿਹੜੀਆਂ ਹੁੰਦੀਆਂ ਨਾ ਨਾਸ਼ਤਾ ਕਿੰਨੇ ਵਜੇ ਕਰਦੀ ਏ ਬਸ ਨੌ ਦਸ ਵਜੇ ਨਾਲ ਈ।
ਅੱਛਾ।
ਹੂੰ।
ਬਸ ਠੀਕ ਐ ਤੇ ਹੁਣ ਮਤਲਬ ਹੁਣ ਕਰ ਲਿਆ ਹੋ ਗੀਆ ਨਾਸ਼ਤਾ।
ਹਾਂਜੀ ਹਾਂਜੀ ਨਾਸ਼ਤਾ ਈ ਕਰ ਰਹੇ ਸੀ।
ਠੀਕ ਠੀਕ ਐ ਤੇ ਆਪ
ਤੇ ਅਪਣਾ ਤੁਹਾਡੀ ਇਕ ਛੋਟੀ ਭੈਣ ਰੈਂਦੀ ਏ
ਇੱਕਰ ਆ ਕਿਸੇ ਬ ਬਾਬਾ ਜੀ ਨਾਲ ਵਿਆਈ ਗਈ ਐ ਕਿਸੇ ਰਾਗੀ ਸਿੰਘ ਨਾਲ?
ਹਾਂਜੀ ਹਾਂਜੀ ਹਾਂਜੀ। ਹਾਂ ਉਹ ਵੀ ਇੱਥੇ ਹੀ ਏ ਜਗਾਦਰੀ ਚ ਹੋਦੇ ਨ।
ਅੱਛਾ, ਤੇ ਉਹ ਵੀ ਆਪਣਾ ਜੇ ਕੋਈ ਪ੍ਰੋਗਰਾਮ ਵਗੈਰਾ ਕਰਾਣਾ ਹੋਵੇ ਕਰ ਦੇਣਗੇ?
ਉਹ ਫੇਰ ਪੁੱਛਣਾ ਪਏਗਾ ਜੀ ਉਹਨਾਂ ਨੂੰ ਅਪੋਟਮੈਟ ਲੈਣੀ ਪੈਂਦੀ ਐ।
ਅੱਛਾ।
ਹਾਂਜੀ, ਉਹ ਫਿਰ ਬੁੱਕ
ਠੀਕ ਐ ਮੈਂ ਮੈਂ ਤੁਹਾਨੂੰ ਨਾ ਤਰੀਕ ਦੱਸਾਂਗਾ ਸੀ ਮਕਾਨ ਦਾ ਮਹੂਰਤ ਕਰਵਾਣਾ ਐ ਤੇ ਥੋੜ੍ਹਾ ਦੇਖਨੇ ਆ ਬਜਟ ਜਦੋਂ ਸਾਨੂੰ ਇਜਾਜ਼ਤ ਦੇਗਾ ਉਦੋਂ ਫੇਰ ਨਾ ਅਸੀਂ ਕਰਾਵਾਂਗ ਤੇ ਮੈਂ ਤੁਹਾਨੂੰ ਦੱਸਾਂਗਾ ਉਹਦੇ ਨਾਲ ਗੱਲ ਕਰਕੇ ਮੈਨੂੰ ਦੱਸਣਾ
ਭੇਟਾ ਉਹ ਜਿਸ ਤਰ੍ਹਾਂ ਕਹਿਣਗੇ ਆਪਾਂ ਕਰ ਲਾਂਗੇ। ਵਧੀਆ ਪ੍ਰੋਗਰਾਮ ਕਰਵਾਉਣਾ ਅਸੀਂ ਉਹਨਾਂ ਕੋਲੋਂ।
ਕੋਈ ਗੱਲ ਨ, ਮੈਂ ਗੱਲ ਕਰਕੇ ਵੇਖ ਲਾਂਗਾ ਉਹਨਾਂ ਨੂੰ ਪਹਿਲੇ ਦੱਸਣਾ ਪਏਗਾ ਨਾ ਫਿਰ ਤਾਂ ਹੀਤੇ, ਸਿਸਟਰ ਤੁਹਾਡੀ ਇਕ ਹਿ ਹੈ ਯ ਦੋ ਨੇ ਦੋ ਐਜੀ ਦੋ।
ਅੱਛਾ, ਦੂਜੀ ਦੂਜੀ ਕਿੱਥੇ ਹੁੰਦੀ ਐ।
ਇੱਕ ਹੁੰਦੇ ਨਾ ਉੱਧਰ ਐੱਮ ਪੀ ਐੱਚ।
ਐੱਮ ਪੀ ਵਿੱਚ ਐੱਮ ਪੀ ਦਾ ਬਹੁਤ ਵੱਡਾ ਐ।
ਐਮ ਪੀ ਮੱਧ ਉਹ ਉਜੈਨ ਵਿੱਚ।
ਉਜੈਨ ਵਿੱਚ। ਠੀਕ ਐ ਠੀਕ ਐ, ਬਹੁਤ ਧਾਰਮਿਕ ਨਗਰੀ ਐ, ਉਜੈਨ ਗਏ ਹੋ ਤੁਸੀਂ ਕਦੀ?
ਮੈਂ ਹੋ ਆਇਆ ਚਾਰ ਪੰਜ ਵਾਰੀ ਹੋ ਆਇਆ
ਅੱਛਾ ਮੈਂ ਮੈਂ ਹਾਲੇ ਨਈ ਗਿਆ ਉਜੈਨ ਨਾ, ਮੈਂ ਦੇ ਖਾਂਗਾ ਉਦੋਂ, ਕਦੀ ਬਣਾਨੇ ਆ ਪ੍ਰੋਗਰਾਮ ਚੱਲੋਗੇ ਮੈਨ ਨਾਲ ਲੈ ਚਲੋਗੇ? ਹੁਣ ਕਦੋਂ ਐ ਪਲਾਨਿੰਗ ਜਾਣ ਦੀ?
ਹੁਣ ਦੇਖੋ ਕੋਈ ਕਰਨਗੇ ਕੋਈ। ਬੁਲਾਣਗੇ ਤੇ ਆਪਣਾ ਚੱਲਾਂਗੇ, ਜਾਣਾ ਸੀ ਵੈਸੇ ਹੁਨ ਛੁੱਟੀਆਂ ਛਟੀਆਂ ਦੇਖਾਂਗੇ। ਕੰਮ ਦੇ ਸਾਬ ਨਾਲ।
ਹਾਂ ਨੀ, ਜਦੋਂ ਤੁਹਾਡੀ ਜਾਣ ਦੀ ਪਲਾਨਿਗ ਹੋਏ ਨਾ ਦੋ ਦਿਨ ਪਹਿਲੋਂ ਮੈਨੂੰ ਪੁੱਛ ਲੈਣਾ, ਤੇ ਹੋ ਸਕਦੈ ਮੈਂ ਵੀ ਨਾਲ ਚੱਲ ਪਵਾਂ, ਤੇ ਕਿਸ ਤਰਾਂ ਮਤਲਬ ਸੀ ਏ ਸੀਟ ਬੁੱਕ ਕਰਾ ਕੇ ਜਾਂਦੇ ਓ ਯਾਂ
ਤ ਬੁੱਕ ਕਰਾਣੀ ਪੈਂਦੀ ਯੇ, ਨਈ ਤੇ ਫੇ ਲੰਬਾ ਸਫ਼ਰ ਏ ਨਾ, ਫੇਰ ਤੰਗ ਹੋਣਾ ਪੈਂਦੈ। ਏਸੀ 'ਚ ਕਰਾ ਲਓ ਜਾਂ ਜਿਵੇਂ ਤੁਆਡੀ ਹੂੰ ਏਸੀ ਦਾ ਆਦਾ ਹੋਣਾ ਛੇ ਸੱਤ- ਛੇ ਸੱਤ ਸੌ ਰੁਪਏ ਦੇ ਕਰੀਬ ਅੰਦਾਜ਼ਾ।
ਨਈ- ਨਈ। ਛੇ ਸੱਤ ਸੌ ਨੀ ਹੁੰਦਾ, ਛੇ ਸੱਤ ਸੌ ਤੇ ਸਲੀਪਰ ਦਾ ਹੁੰਦਾ ਹੋਨੈ।
ਸਲੀਪਰ ਦਾ ਮੇਰੇ ਖਆਲ ਆ ਏਨਾ ਈ ਐ।
ਹਾਂ, ਏਸੀ ਦਾ ਤੇ ਮੈਨੂੰ ਮੇਦ ਏ ਕਿ ਬਾਰਾਂ ਪੰਦਰਾਂ ਸੌ ਤੋਂ ਘੱਟ ਨੀ ਹੋਣਾ ਏਸੀ ਦਾ ਕਿਰਾਯਾ।
ਹਜ਼ਾਰ ਤੱਕ ਦੇ ਕਰੀਬ ਹੋਏਗਾ ਅੰਦਾਜ਼ਾ।
ਹਾਂ, ਕੋਈ ਨੀ ਆਪਾਂ ਉਹ ਤੇ ਕੋਈ ਗੱਲ ਨੀ ਕਿਰਾਏ ਦੀ ਆਪਾਂ ਕਰ ਲਾਂਗੇ। ਤੇ ਜਦੋਂ ਤੁਸੀਂ ਜਾਣਾ ਹੋਵੇ, ਮੈਨੂੰ ਦੱਸਣਾ ਮੈਂ ਵੀ ਸਾਡੇ ਵੀ ਉੱਥੇ ਕਈ ਰਿਸਤੇਦਾਰ ਹੈਗੇ ਨੇ। ਪਰ ਕਦੀ ਗਿਆ ਨਈ ਮੈਂ ਉਜੈਨ ਨਾ, ਬਹੁਤ ਪੁਰਾਣੀ ਟੈਮ ਤੇ ਸ਼ਾਇਦ ਹੀ ਬਚਪਨ ਵਿੱਚ ਮੈਨੂੰ ਯਾਦ ਨਈ।
ਅੱਛਾ।
ਹਾਂ।
ਬਾ ਉਥੇ ਮੇਨ ਤੇ ਮਸਹੂਰ ਉਹ ਹੀ ਐ, ਬਾਬਾ ਮਹਾਂ ਕਾਲ ਦਾ ਮੰਦਰ ਐ।
ਹਾਂ, ਮਹਾਕਾਲ ਦਾ ਮੰਦਰ ਸੁਣਿਆ ਦੈ ਸੀ ਹਾਂ। ਉਹ ਤੇ ਬੜਾ ਫੇਮਸ ਮੰਦਰ ਏ, ਇੱਕ ਨਦੀ ਐ ਉਥੇ ਨਦੀ ਕੇੜੀ ਐ ਜੀ?
ਨਦੀ ਹੈਗੀ ਐਂ ਇੱਕ ਉੱਥੇ ਸ਼ਪਰਾ ਮਈਯਾ ਦੀ।
ਸਿਪਰਾ -ਸਿਪਰਾ ਠੀਕ ਐ।
ਮੇਲਾ ਕੁੰਭ ਦਾ ਵੀ ਓਥੇ ਲਗਦੈ ਮੇਰੇ ਖ਼ਯਾਲ? ਹਾਜੀ ਹਾਂਜੀ। ਦੋ ਤਿੰਨ ਲੱਗ ਚੁੱਕ ਕੋਈ ਬਾਰਾਂ ਸਾਲ ਬਾਦ ਲੱਗਦੈ।
ਅੱਛਾ।
ਹਾਂ।
ਤੇ ਹੁਣ ਕਿਤਨਾ
ਕਿਤਨਾ ਟੈਮ ਰਹਿ ਗਐ। ਹੁਣ ਮੇਰੇ ਖਯਾਲ ਅਠਾਈ 'ਚ ਲੱਗਨੈ।
ਅੱਛਾ। ਆਹ ਤੇ ਪਰ ਅਠਾਈ ਤੇ ਹਾਲੇ ਦੂਰ ਏ, ਆਪਾਂ ਇੱਕ ਦੋ ਚੱਕਰ ਪਹਿਲੇ ਈ ਲਾ ਲਾਂਗੇ।
ਹਾਂ ਤਾਂ ਤਕ ਤੇ ਉਹ ਮਨ ਮੋਲ ਬਣਾਦੇ ਪਏ ਨੇ ਓਥੇ ਦਾ। ਬਹੁਤ ਵਧੀਯਾ ਯਾਨੀ ਕਿ-
ਠੀਕ ਏ।
ਜਗਾ ਖੁੱਲੀ ਕਰਦੇ ਪਏ ਨ
ਹਮ -ਹਮ ਤੇ ਹੋਰ ਰਿਸ਼ਤੇਦਾਰ ਆਪਣੇ ਕਿਤੇ -ਕਿਤੇ ਹੁੰਦੇ ਨੇ।
ਬਸ ਬਾਕੀ ਸਾਡੇ ਰਵਾੜੀ ਹੁੰਦੇ ਨ
ਅੱਛਾ
ਨਾਨਕੇ।
ਹਾਂਜੀ- ਹਾਂਜੀ।
ਅ ਮਰਾਦਾਬਾਦ ਮਾਸੀ ਹੁੰਦੀ ਏ।
ਵਾਹ ਜੀ ਵਾਹ। ਮਤਲਬ ਸਾਰਾ ਉਤਰ ਭਾਰਤ ਕਬਜ਼ਾ ਕੀਤਾ ਦੈ। ਹੈ
ਅ ਹਾਂਜੀ
ਠੀਕ ਠੀਕ ਏ, ਤੇ
ਬਸ ਜਿੱਥੇ ਜਿੱਥੇ ਸੈਟਿੰਗ ਬਣੀ ਹੋਈ ਏ ਕੋਈ ਨਈਂ ਲਾਵਾਂਗੇ ਚੱਕਰ, ਲੱਗੇਗਾ ਟਾਈਮ ਨਾ
‌ਅ ਹਾਂ
ਅ ਹਾਂਜੀ ਕੰਮ ਅ
ਤੇ ਬਿਜਨਸ ਠੀਕ ਚੱਲ ਰਿਹਾ, ਜਾਂ ਢਿੱਲਾ ਹੀ ਹੈ ਹਾਲੇ ਤੁਹਾਡਾ
ਥੋੜ੍ਹਾ ਜਿਹਾ ਇੰਝ ਹੀ ਹੈ ਬਸ, ਢੀਲਾ- ਮੱਠਾ ਚੱਲਦਾ ਹੀ ਰਹਿੰਦਾ ਇਹ ਤੇ
ਅੱਛਾ
ਅ ਹਾਂਜੀ
ਠੀਕ ਠੀਕ ਏ
ਥੋੜ੍ਹਾ ਜਿਹਾ ਆ ਹੋਰ ਅਪਨਾ ਸਮਾਂ ਨਿਕਲ ਜਾਏ, ਉਸ ਤੋਂ ਬਾਅਦ ਥੋੜ੍ਹਾ ਨਿਕਲੇਗਾ ਕੰਮ ਮਹੀਨਾ ਡੇਢ ਇਹ ਦਿਨਾਂ ਚ ਹੋ ਜਾਂਦੀ ਹੈ ਮੰਦੇ ਮੁੰਦੇ ਦਾ
ਠੀਕ ਹੈ ਚਲੋ।
ਚਲੋ
ਕੋਈ ਨੀ ਜੀ ਏਅ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਉਹ ਫਿਰ ਮੈਨੂੰ ਨਾ ਦੱਸਣਾ ਤੁਸੀਂ ਜਦੋਂ ਜਾਣਾ ਹੋਏਗਾ ਨਾ ਉੱਧਰ ਸਿਸਟਰ ਕੋਲ, ਤੇ ਮੈਨੂੰ ਦੱਸਣਾ, ਤੇ ਉਹ ਹਾਂ ਉਹ ਛੋਟੇ ਜੀਜ਼ਾ ਜੀ ਨਾਲ ਵੀ ਗੱਲ ਕਰਕੇ ਰੱਖਣਾ, ਵੈ ਕੀਰਤਨ ਦਾ ਪ੍ਰੋਗਰਾਮ ਅ ਕੋਈ ਕਰਨਾ ਤੇ ਕਿਸ ਤਰ੍ਹਾਂ, ਕਿੰਨਾ ਕ ਖ਼ਰਚਾ ਹੈ ਨਾ
ਹੈਨਾ ਉਹ ਪੁੱਛਣਾ ਪਏਗਾ ਪਹਿਲੇ
ਹਾਂ ਠੀਕ ਹੈ, ਮੈਂ ਕੋਈ ਨਾ ਆ ਗਿਆ ਗੈਸਟ ਠੀਕ ਏ
ਓਕੇ ਸਤਿ ਸ੍ਰੀ ਅਕਾਲ